ਹੈਲੋ,
ਹੈਲੋ,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
ਹੋਰ ਠੀਕ ਹੋ ਤੁਸੀਂ?
ਹਾਂਜੀ-ਹਾਂਜੀ ਠੀਕ ਆ ਜੀ।
ਘਰ ਪਰਿਵਾਰ ਸਭ ਠੀਕ ਹੈ।
ਹਾਂਜੀ- ਹਾਂਜੀ।
ਹੋਰ ਕੀ ਕਰ ਰਹੇ ਸੀ।
ਬਸ, ਕੰਮ ਕਰ ਰਿਹਾ ਸੀ ਘਰ ਦਾ।
ਅੱਛਾ ਜੀ, ਹੋਰ ਬਰਸਾਤ ਪਈ ਸੀ?
ਹਾਂਜੀ।
ਮੈਂ ਕਿਹਾ, ਬਰਸਾਤ ਆਈ ਆ ਅੱਜ?
ਨਹੀਂ -ਨਹੀਂ ਇੱਥੇ ਨੀ ਆਈ।
ਅੱਛਾ ਜੀ। ਸਾਡੇ ਹੱਥੇ ਤੇ ਬਹੁ ਬਰਸਾਤ ਪਈ ਹੈ।
ਅੱਛਾ।
ਹਾਂਜੀ।
ਹੋਰ ਸੁਣਾਓ?
ਬਸ, ਠੀਕ-ਠਾਕ।
ਰੋਟੀ ਖਾ ਲਈ ਤੁਸੀਂ?
ਹਾਂਜੀ।
ਅੱਛਾ ਜੀ।
ਹੂੰ,
ਹੋਰ ਬੱਚੇ ਆ ਸਕੂਲੋ?
ਨਹੀਂ, ਵੱਡਾ ਆਇਆ।
ਅੱ ਅੱਛਾ ਜੀ।
ਹੋਰ?
ਬਸ, ਠੀਕ ਹੈ ਠੀਕ।
ਗੁਰਦੁਆਰਾ ਸਾਹਿਬ ਨੀ ਗਏ ਤੁਸੀਂ?
ਨੀ ਹਲੇ ਨੀ ਗਏ, ਰਾਤ ਹੀ ਜਾਵਾਂਗੇ।
ਅੱਛਾ ਜੀ। ਹੋਰ ਸੁਣਾਓ?
ਬਸ, ਠੀਕ -ਠਾਕ।
ਹਾਂਜੀ।
ਠੀਕ -ਠਾਕ।
ਨੇੜੇ ਹੀ ਹੈ ਗੁਰਦੁਆਰਾ ਸਾਹਿਬ।
ਹਾਂਜੀ, ਬਾਹਰ ਸਾਡੇ ਗਲੀ ਦੇ ਬਾਹਰ ਹੀ ਹੈ।
ਅੱਛਾ-ਅੱਛਾ ਤੇ ਉਥੇ, ਤੇ, ਪਾਠ ਵਗੈਰਾ ਹੁੰਦਾ, ਤੇ ਫੇਰ ਲੰਗਰ ਵਗੈਰਾ ਵੀ ਛੱਡ ਕੇ ਉੱਥੇ ਹੀ ਆਂਦੇ ਹੋ।
ਨਹੀਂ, ਸੰਗਰਾਂਦ ਦੇ ਸੰਗਰਾਂਦ ਲੰਗਰ
ਅੱਛਾਜੀ, ਅੱਛਾ- ਅੱਛਾ। ਹੋਰ ਸੁਣਾਓ?
ਹੈਲੋ, ਹੈਲੋ,
ਹਾਂਜੀ-ਹਾਂਜੀ।
ਹਾਂਜੀ, ਹੋਰ ਸੁਣਾਓ?
ਬਸ ਠੀਕ ਹੈ ਜੀ,
ਹੋਰ?
ਹੂੰ,
ਤੁਸੀਂ ਸੂਟ ਕਿੱਥੋਂ ਲੈਂਦੇ ਹੋ, ਬਜ਼ਾਰੋਂ ਲੈਂਦੇ ਹੋ, ਕਿ ਔਨਲਾਈਨ ਲੈਂਦੇ ਹੋ। ਹੈਲੋ,
ਹਾਂਜੀ, ਬਜ਼ਾਰੋਂ ਲੈਂਦੇ ਹਾਂ।
ਅੱਛਾ ਜੀ, ਅੱਛਾ ਠੀਕ ਮਿਲ ਜਾਂਦੇ, ਆ ਤੁਹਾਡੇ ਉੱਥੇ
ਹਾਂਜੀ।
ਠੀਕ ਮਿਲ ਜਾਂਦੇ।
ਹਾਂ,
ਅੱਛਾ, ਹੋਲਸੇਲ ਮਾਰਕ, ਹੋਲਸੇਲ ਮਾਰਕੀਟ ਹੈ। ਹੈਲੋ, ਹੈਲੋ,
ਹਾਂਜੀ-ਹਾਂਜੀ।
ਮੈਂ ਕਿਹਾ, ਹੋਲਸੇਲ ਮਾਰਕੀਟ ਹੈ।
ਹਾਂਜੀ-ਹਾਂਜੀ।
ਅੱਛਾ। ਮੈਨੇ ਵੀ ਕੰਬਲ ਲੈਣੇ ਸੀ। ਕਹਿੰਦੇ ਕਿ ਦੀਦੀ ਭੈਣ ਜੀ ਦੇ ਉੱਥੇ ਸਸਤੇ ਮਿਲਦੇ ਹੈ। ਮੈਂ ਭੈਨਾਂ ਨੂੰ ਫੋਨ ਕਰਕੇ ਪੁੱਛਾਂ ਕਿ, ਕਿਸ ਰੇਟ ਨੂੰ ਕੰਬਲ ਮਿਲਦੇ ਹੈ।
ਠੀਕ ਹੀ ਮਿਲਦੇਦੇ। ਪੰਜ ਸੌ ਤੱਕ, ਪੰਜ ਸੌ ਤੋਂ ਸਟਾਰਟਿੰਗ ਹੈ।
ਅੱਛਾ।
ਹਾਂ।
ਹਮ, ਚਾਹੇ ਜਿੰਨੇ ਮਰਜ਼ੀ ਮਹਿੰਗੇ ਲੈ ਲੋ ਫੇਰ।
ਹਾਂ, ਜਿੰਨੇ ਮਰਜ਼ੀ ਮੈਹਗੇਜ ਪੰਜ ਸੌ ਸਟਾਰ।
ਅ
ਗਾਊਸ਼ਾਲਾ ਤੋਂ, ਗਊਸ਼ਾਲਾ ਤੋ ਮਿਲਦੇ ਨੇ ਪੰਜ ਸੌ ਸਟਾਰਟ
ਅੱ ਤੇ ਚਾਦਰਾਂ
ਚਦਰਾ ਵਗੈਰਾ ਉਹ ਨੀ ਮੈਂ ਕਦੇ ਖਰੀਦੀ।
ਅੱਛਾ ਜੀ। ਹੋਰ ਸੁਣਾਓ ਸਬਜ਼ੀ-ਸਬਜ਼ੀ ਬਣਾ ਲਈ?
ਹਾਂਜੀ।
ਅੱਛਾ।
ਬਨਾ ਲਈ।
ਹਮ। ਤੁਸੀਂ ਅੰਮ੍ਰਿਤਸਰ ਕਿਵੇਂ ਜਾਂਦੇ ਹੋ ਬੱਸ ਚ' ਜਾਂਦੇ ਹੋ ਕਿ ਟ੍ਰੇਨ ਚ ਜਾਂਦੇ ਹੋ।
ਬਸ-ਬਸ।
ਅੱਛਾ ਜੀ ਜ ਤੇ ਨਾਲੇ ਸਵੇਰੇ ਜਾ ਕੇ ਸ਼ਾਮੀ ਫਿਰ ਵਾਪਸ ਆ ਜਾਂਦੇ ਹੋ ਕੇ ਰਾਤ ਰਹਿ ਕੇ ਆਉਂਦੇ ਹੋ।
ਨਹੀਂ-ਨਹੀਂ ਰਾਤੀ ਗਿਆਰਾਂ ਵਜੇ ਵਾਪਰ ਬਸ ਚ'।
ਅੱਛਾ ਜੀ, ਅੱਛਾ।
ਤੇ ਨਾਲੇ ਹੋਰ ਕੋਈ ਗੁਰਦੁਆਰਾ ਸਾਹਿਬ ਜਾਂਦੇ ਹੋਵੋਗੇ ਤੁਸੀਂ
ਹਾਂਜੀ, ਮਾਤਾ ਕੋਲਾਂ ਦਾ, ਮਾਤਾ ਕੋਲਾਂ ਦੇ ਜਾ ਜਾਂਦੇ ਆ। ਬਾਬਾ ਅਟਾਲ ਤੇ ਜਾਂਦੇ ਹਾਂ।
ਅੱਛਾ ਜੀ।
ਤੇ ਇੱਕ ਗੁਰਦੁਆਰਾ ਹੋਰ ਹੈ।
ਹਾਂਜੀ।
ਮੈ ਨਾਮ ਭੁਲ ਗਈ।
ਅੱਛਾ ਜੀ ਅੱਛਾ, ਫ੍ਰੀ ਚ ਹੀ ਲੈ ਕੇ ਜਾਂਦੇ ਆ ਕਿ, ਪੈਸੇ ਅੱਛਾ ਜੀ, ਅੱਛਾ
ਨਹੀਂ, ਡੇਢ ਸੌ ਰੁਪਏ ਬਸ, ਡੇਢ ਸੌ ਰੁਪਏ ਏਸੀ ਬੱਸ, ਡੇਢ ਸੌ ਰੁਪਆ
ਅੱਛਾ-ਅੱਛਾ ਡੇਢ ਸੌ ਰੁਪਏ ਚ, ਜਿਹੜਾ ਕੋਈ ਵੀ ਜਾ ਸਕਦਾ ਹੈ
ਹਾਂ, ਇੱਕ ਬੰਦੇ ਸਵਾਰੀ
ਅੱਛਾ ਜੀ, ਅੱਛਾ ਇੱਕ ਬੰਦਾ ਜਾ ਸਕਦਾ ਹੈ। ਤੇ ਫਿਰ ਖਣ ਪੀਣ ਨੂੰ, ਰਸਤੇ ਚ ਹੀ ਦਿੰਦੇ ਆ ਆਪ ਦਿੰਦੇ ਆ ਕਿ ਆਪਣਾ, ਖਾਣਾ ਪੈਂਦਾ
ਨਹੀਂ--ਨਹੀਂ ਉਹਨਾਂ ਦਾ ਹੀ ਸਾਰਾ ਕੁਛ ਉਹਨਾਂ ਦਾ, ਹੀ ਜ ਦਾ ਸਾਰਾ ਖਾਣਾ
ਰੋ ਤੇ ਰੋਟੀ ਵਗੈਰਾ ਵੀ, ਸਭ ਉਹਨਾਂ ਦੀ ਅੱਛਾ ਤਿੰਨੋ ਟਾਈਮ
ਨਹੀਂ ਫੇਰ ਗੁਰਦੁਆਰੇ, ਜਾ ਕੇ ਖਾਣੇ ਆ ਦੁਪਹਿਰ ਦਾ, ਰਾਤੀ ਦਾ ਫੇਰ ਰਾ ਰਾਤੀ ਦਾ, ਇਹਨਾਂ ਵੱਲੋਂ ਆ ਸਾਰਾ ਕੁਛ
ਅੱਛਾ ਜੀ।
ਹੋਰ ਦੱਸੋ ਤੁਸੀਂ? ਹੋਰ ਕਿਹੜੇ ਗੁਰਦੁਆਰਾ ਸਾਹਿਬ ਜਾਂਦੇ ਹੋ?
ਬਾਬਾ ਦੀਪ ਸਿੰਘ,
ਅੱਛਾ ਜੀ, ਤੇ ਤੁਸੀਂ, ਸ਼ਾਲਾਂ ਵਗੈਰਾ ਦਾ ਕੰਮ ਕਰਦੇ ਹੋ? ਸ਼ਾਲਾਂ ਕਿਸ ਰੇਟ ਨੂੰ ਮਿਲਦੀਆਂ ਨੇ
ਪੰਜ ਸੌ, ਸਟਾਰਟਿੰਗ ਹੈ
ਅੱਛਾ ਜੀ, ਵਧੀਆ ਵਾਲੀ ਹੀ ਹਜ਼ਾਰ
ਵਧੀਆ ਵਾਲੀ ਤੇ, ਦੋ ਤਿੰਨ ਹਜ਼ਾਰ ਹੈ। ਦੋ ਤਿੰਨ ਹਜ਼ਾਰ,
ਅੱਛਾ
ਹੂੰ,
ਤੇ ਹੋਰ ਦੱਸੋ? ਅਸੀਂ ਵੀ ਆਣਾ ਸੀ, ਤੁਹਾਡੇ ਵੱਲ ਕੋਈ ਸਾਨੂੰ ਵੀ ਦੱਸ ਦੋ, ਮੈਂ ਵੀ ਆਪਣੇ ਬੇਟੇ ਤੈਨੂੰ ਲੈ ਆਵਾਂਗੀ, ਕੋਈ ਗੁਰਦੁਆਰਾ ਸਾਹਿਬ ਮੱਥਾ, ਟਕਾ ਲਿਆਵਾਂਗੀ।
ਜੇ ਆਣਾ ਈ ਤੇ, ਆ ਜਾਓ
ਹਾਂਜੀ, ਨਹੀਂ,
ਕਲਗੀ ਧਰ ਹੈ, ਕਲਗੀ ਧਰ ਹੈ।
ਅੱਛਾ ਜੀ।
ਕਲਗੀ ਧਰ ਐ। ਸੀ।
ਹਾਂਜੀ।
ਆਲਮਗੀਰ ਏ
ਅੱਛਾ
ਹੂੰ,
ਮਤਲਬ, ਤਿੰਨ ਚਾਰ ਗੁਰ ਤਿੰਨ, ਚਾਰ ਗੁਰਗੁਆਰਾ ਸਾਹਿਬ ਹੈਗੇ ਨੇ
ਹਾਂ
ਦੂਰ ਹੈਗੇ ਨੇ, ਕਿ ਨੇੜੇ--ਨੇੜੇ ਹੀ ਨੇ?
ਆਲਮਗੀਰ, ਤਾਂ ਬੜੀ ਦੂਰ ਹੈ
ਅੱਛਾ ਜੀ,
ਆਲਮਗੀਰ ਚੱਲੋ ਉਹ ਦੂਰ ਹੈ
ਅੱਛਾ।
ਇਤਿਹਾਸਿਕ ਗੁਰਦੁਆਰਾ।
ਅੱਛਾ ਤੇ, ਆਟੋ ਵਗੈਰਾ'ਚ ਜਾਣਾ ਹਾਂਜੀ, ਓਟੋ ਜਾਂਦਾ ਏ, ਅੱਛਾ। ਤੇ ਮੌਲ ਵਗੈਰਾ ਵੀ ਹੈਗਾ ਕੋਈ, ਬੱਚਿਆਂ ਵਾਸਤੇ? ਖੇਡਣ ਵਾਸਤੇ, ਗੇਮਾਂ-ਗੂਮਾ, ਮੌਲ
ਹਾ, ਹਾ, ਹਾਂ, ਹੈਗਾ, ਹੈਗਾ।
ਅੱਛਾ ਜੀ, ਉਹ ਵੀ ਦੂਰ ਏ, ਕਿ ਨੇੜੇ ਹੀ? ਅੱਛਾ ਅੱਛਾ ਜੀ ਦੂਰ, ਹੈ ਕਿ ਨੇੜੇ ਹੈਲੋ, ਦੂਰ ਹੈ ਹੈਗਾ? ਤੁਹਾਡੇ, ਘਰ ਤੋਂ ਦੂਰ ਥੋੜਾ ਮੋਲ ਫਰਕ ਨਹੀਂ ਹੈਗਾ, ਕੋਈ? ਨੇੜੇ ਹੈਗਾ ਕੋਈ, ਸ਼ਮੇ ਆ
ਹੈਗਾ।
ਤੁਹਾਡੇ
ਹਾਂ, ਸਹੀਂ ਪਰ
ਅੱਛਾ ਜੀ, ਅੱ
ਕੀ?
ਤੇ, ਹੋਰ ਖਾਣ-ਪੀਣ ਨੂੰ ਵੀ ਸਮਾਨ, ਸਾਰਾ ਅੱਛਾ ਮਿਲ ਜਾਂਦਾ?
ਹਾਂਜੀ, ਓਨਲਾਈਨ ਮੰਗਾਂਦੇ ਰਹਿੰਦੇ ਨੇ, ਬੱਚੇ।
ਅੱਛਾ, ਸਕੀਮਾਂ ਵਗੈਰਾ ਲੱਗਦੀਆਂ, ਓਨਲਾਈਨ?
ਹਾਂ
ਅੱਛਾ ਜੀ।
ਮੰਗਾਂਦੇ ਰਹਿੰਦੇ ਨੇ, ਪਾਸਤਾ-ਪੁਸਤਾ ਹਾਂਜੀ। ਅੱਜ ਪਾਸਤਾ-ਪੁਸਤਾ ਇਹੋ ਜੀਆ ਚੀਜ਼ਾਂ, ਮੰਗਵਾਦੇ ਰਹਿੰਦੇ ਬੱਚੇ।
ਅੱਛਾ। ਉਹ ਅੱਛਾ, ਖਾਣ-ਪੀਣ ਨੂੰ ਅੱਛੀਆਂ ਹੈਗੀਆਂ, ਫੈਸਿਲਿਟੀ ਅੱਛੀ ਏ ਸਾਰੀ। ਹੂੰ ਹਾਂਜੀ। ਤੁਸੀਂ ਕਿੰਨੇ ਵਜੇ ਜਾਂਦੇ ਹੋ, ਪਾਠ ਕਰਨ?
ਨਹੀਂ ਹੁਣ‌ ਸ਼ੁਰੂ ਹੋਣਾ ਪਾਠ, ਅਠਾਰਾਂ ਤਰੀਕ ਤੋਂ।
ਅੱ, ਅੱਛਾ। ਅਠਾਰਾ ਤੋਂ ਸ਼ੁਰੂ ਹੋਣਾ, ਸਵਾ ਮਹੀਨੇ ਦਾ ਪਾਠ ਹੈ ਹੁੰਦਾ?
ਨਹੀਂ ਇਹ ਹੈਗੇ ਇੱਕੀ ਪਾਠ ਹੈ, ਬਾਬਾ ਜੀ ਦੇ ਜਿਹੜਾ ਇੱਕੀ ਆਣਗੀਆਂ।
ਹਾਂਜੀ।
ਤੇ ਸਾਰੇ ਸੰਗਤ ਦੀ, ਡਿਊਟੀ ਲੱਗਣੀ।
ਅੱਛਾ ਜੀ, ਅੱਛਾ।
ਕੋਈ ਦੋ ਵਾਰੀ ਲੈ ਰਿਹਾ, ਕੋਈ ਇੱਕ ਲੈ ਰਿਹਾ, ਡੇਢ-ਡੇਢ ਘੰਟੇ ਦੀ ਵਾਰੀ ਹੈਗੀ।
ਮੇਰਾ ਕੋਈ ਆਗਿਆ, ਮੈਂ ਤੁਹਾਨੂੰ ਫੇਰ ਕਰਾਂਗੀ।
ਠੀਕ ਏ, ਜੀ।